ਹੈਲੈ
ਲੋ
ਸਾਸ ਸ਼੍ਰੀ ਕਾਲ ਜੀ
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਓ
ਹਾਂਜੀ ਵੀਰ ਜੀ।
ਹਾਂਜੀ ਕੀ ਕਰ ਰੇ ਸੀ?
ਬਸ ਰੋਟੀ ਦੀ ਤਿਆਰੀ ਕਰ ਰਹੇ ਸੀ।
ਅੱਛਾ ਰੋਟੀ ਵਿੱਚ ਕੀ ਬਣਾਇਆ ਫਿਰ ਅੱਜ।
ਹਾਂਜੀ ਦੁਪਹਿਰੇ ਬੇਸਣ ਦੇ ਪੂੜੇ ਬਣਾਏ ਸੀ।
ਅੱਛਾ ਅੱਛਾ ਬੇਸਣ ਦੇ ਪੂੜੇ ਬਣਾਏ ਸੀਗੇ।
ਹਾਂਜੀ।
ਅੱਛਾ, ਤੁਸੀਂ ਬੇਸਣ ਖਾ ਲੈਂਦੇ ਹੋ ਫਿਰ।
ਹਾਂਜੀ ਹਾਂਜੀ ਬਰਸਾਤਾਂ ਵਿੱਚ ਤਾਂ ਚੱਲ ਹੀ ਜਾਂਦਾ ਹੈ।
ਹਾਂ ਗਰਮੀ ਹੈ ਨਾ, ਫਿਰ ਗਰਮੀ ਵਿੱਚ ਬੰਦਾ ਹਲਕਾ ਫੁਲਕਾ ਹੀ ਵੇਖਦਾ ਹੈ, ਹਾਂ ਚਲੋ। ਹਲਕਾ ਫੁਲਕਾ ਬੰਦਾ ਖਾ ਕੇ ਪਚਾ ਵੀ ਜਲਦੀ ਜਾਂਦਾ ਹੈ ਜੀ। ਡਾਇਜੈਸਟ ਵੀ ਹੋ ਜਾਏਗਾ ਫਿਰ, ਖਾ ਵੀ ਲੈਂਦਾ ਬੰਦਾ, ਰਾਤੀਂ ਕੀ ਬਣਾਉਣਾ ਫਿਰ।
ਰਾਤੀਂ ਬੂੰਦੀ ਬਣੇਗੀ।
ਕੀ ਬਣਦਾ ਹੈ ਬੂੰਦੀ ਦਾ?
ਬੂੰਦੀ।
ਅੱਛਾ-ਅੱਛਾ ਚਲੋ ਵਧੀਆ, ਹੋਰ ਅੱਜ ਮੌਸਮ ਕਿੰਨਾ ਵਧੀਆ ਹੋ ਗਿਆ ਠੰਡਾ।
ਹਾਂਜੀ ਠੰਡਾ ਹੈਗਾ।
ਹਾਂ ਮੌਸਮ ਅੱਛਾ ਹੋ ਗਿਆ, ਜਿਸ ਹਿਸਾਬ ਨਾਲ ਗਰਮੀ ਪੈ ਰਹੀ ਸੀ, ਉਸ ਹਿਸਾਬ ਨਾਲ। ਵਧੀਆ ਮੌਸਮ ਹੋ ਗਿਆ, ਦੋ-ਤਿੰਨ ਦਿਨ ਤੋਂ ਗਰਮੀ ਬੜੀ ਪੈ ਰਹੀ ਸੀ। ਹਾਂਜੀ, ਇਸ ਹਿਸਾਬ ਨਾਲ ਬੜਾ। ਬਸ ਕੁਝ ਨਹੀਂ, ਕੀ ਕਰਨਾ ਰੋਟੀ-ਰੂਟੀ ਬਣਾ ਕੇ ਹੁਣ ਫਰੀ ਹੋਏ ਆਂ। ਹਾਂਜੀ ਰਾਜਮਾ ਬਣਾਏ ਸੀ, ਹਾਂਜੀ ਬਣਾ ਲਈ ਰੋਟੀ ਖਾ ਵੀ ਲਈ। ਹਾਂਜੀ ਹੋਰ।
ਹੋਰ ਕੀ?
ਬਸ ਗਰਮੀ ਇੰਨੀ ਪੈ ਰਹੀ ਏ, ਹਿਸਾਬ ਨਾਲ ਅੱਜ ਜਾ ਕੇ ਥੋੜ੍ਹਾ ਠੰਡਾ ਮੌਸਮ ਹੋਇਆ। ਹੋਇਆ ਨਹੀਂ ਤੇ ਬੰਦਾ ਬਾਹਰ ਜਾ ਹੀ ਨਹੀਂ ਸਕ ਰਿਹਾ ਸੀ। ਚਿੱਪ-ਚਿੱਪ ਵਾਲੀ ਗਰਮੀ ਹੋ ਰਹੀ ਸੀ, ਏਸੀ-ਕੂਲਰ ਫੇਲ ਹੋ ਰਹੇ ਸੀ, ਬਿਲਕੁਲ ਗਰਮੀ ਵਿੱਚ ਹੀ।
ਹਾਂਜੀ।
ਹਾਂਜੀ ਕੁਝ ਰੱਬ ਮਿਹਰਬਾਨ ਹੋ ਗਏ ਨੇ, ਠੰਡਾ ਮੌਸਮ ਹੋ ਗਿਆ, ਅਸੀਂ ਬਹਾਨੇ। ਹਾਂ ਹੋਰ ਗਏ ਸੀ ਕਿਤੇ ਘੁੰਮਣ?
ਨਹੀਂ-ਨਹੀਂ, ਅੱਜ ਬਰਸਾਤ ਆ ਰਹੀ ਏ ਨਾ, ਬਰਸਾਤ। ਪਰ।
ਅੱਛਾ-ਅੱਛਾ। ਜਾਣਾ ਨਹੀਂ ਫੇਰ ਕਿਤੇ ਹੋਰ, ਘੁੰਮਣ ਦਰਸ਼ਨ ਮੇਲੇ ਕਰਨ, ਦਰਬਾਰ ਸਾਹਿਬ, ਹਜ਼ੂਰ ਸਾਹਿਬ।
ਉਹ ਦੀਵਾਲੀ ਕੋਲ ਹੀ ਜਾਂਦੇ ਆ।
ਅੱਛਾ ਕਿੰਨਾ ਅਨੰਦ ਮਿਲਦਾ ਹੋਣਾ ਨਾ ਫਿਰ ਉੱਧਰ।
ਹਾਂਜੀ-ਹਾਂਜੀ, ਬੜਾ ਆਨੰਦ ਮਿਲਦਾ ਜੀ, ਵਖਤਾਂ ਰਹਿ ਕੇ ਆਉਂਦੇ ਹਾਂ ਉੱਧਰ, ਹਾਂਜੀ।
ਕੀ ਕਹਿ ਰਹੇ ਹੋ?
ਹਾਂ, ਆਪ ਚ ਆਇਆ ਆਂਦੇ।
ਅੱਛਾ-ਅੱਛਾ, ਹਫ਼ਤੇ ਦੇ ਆਦੀ ਆ। ਹਾਂਜੀ, ਹਾਂ, ਹਮ, ਆਪਾਂ ਨੂੰ ਵੀ ਸੱਤ-ਅੱਠ ਸਾਲ ਹੋ ਗਏ ਨੇ। ਜਾਂਦੇ, ਸਾਨੂੰ ਮਤਲਬ ਇੰਨਾ ਆਨੰਦ ਮਿਲਦਾ ਹੈ, ਵਾਹ! ਉਥੋਂ ਆਉਣ ਦਾ ਮਨ ਹੀ ਨਹੀਂ ਕਰਦਾ, ਇੰਨੀ ਸ਼ਾਂਤੀ-ਸ਼ਾਂਤੀ ਵਾਲਾ ਪਲੇਸ ਹੈ। ਮਤਲਬ ਮਨ ਠਹਿਰ ਜਾਂਦਾ ਹੈ, ਮਤਲਬ। ਭਟਕਦਾ ਨਹੀਂ ਹੈਗਾ, ਜਿਵੇਂ ਹੁੰਦਾ ਨਾ ਆਪਾਂ ਕਿੱਥੇ ਘੁੰਮਣ ਜਾਵਾਂਗੇ, ਸਾਡਾ ਮਨ ਭਟਕਦਾ ਰਹੇਗਾ। ਆਪਾਂ ਨੂੰ ਮਤਲਬ ਚੈਨ ਨਹੀਂ ਪੈਂਦਾ, ਮਨ ਨੂੰ ਜੇ ਗੁਰੂ-ਘਰ ਜਾ ਕੇ ਇੰਨਾ ਸੁੱਚਾ, ਅੱਛਾ। ਸਥਾਨ ਹੈਗਾ, ਵਧੀਆ ਆਨੰਦ ਵਾਲਾ। ਮਜੇ ਤਾਂ ਗੁਰੂ ਸਾਡੇ ਆਪ ਗੁਰੂ ਪਿਤਾ ਜੀ ਆਏ ਨੇ, ਦਰਸ਼ਨ ਮੇਲੇ ਕੀਤੇ ਉੱਥੇ ਉੱਥੇ ਰਹੇ ਵੀ ਨੇ ਕਿੰਨੇ ਟੈਮ ਲੜਾਈਆਂ ਵੀ ਹੋਈਆਂ ਨੇ ਰਹੇ ਵੀ ਨੇ।
ਹਾਂਜੀ,
ਹਾਂਜੀ ਫਿਰ ਉੱਧਰ ਦਰਸ਼ਨ ਮਿਲੇ ਕਰੋ ਮਤਲਬ ਬੜਾ ਈ ਆਨੰਦ ਮਿਲਦਾ। ਜਦੋ ਜਾਣਾ ਬੜੇ ਕਰਮਾਂ ਵਾਲੇ ਕਰਮਾਂ ਕਰਮਾਂ ਦੇ ਨਾਲ ਹੀ ਬਣਿਆ ਜਾ ਸਕਦਾ। ਐ ਹਰ ਕੋਈ ਬੰਦਾ ਨੀ ਜਾ ਸਕਦਾ ਦਰਸ਼ਨ ਕਰਨ ਵਾਸਤੇ, ਇੰਨੇ ਵੱਡੇ ਸਥਾਨ ਤੇ ਸੱਚਖੰਡ ਵਸਿਆ ਨਿਰੰਕਾਰ
ਹਾਂਜੀ,
ਕਹਿੰਦੇ ਨੇ ਨਾ ਪੰਗਤੀ ਹੈਗੀ ਐ, ਸੱਚਖੰਡ ਵਸੇ ਨਿਰੰਕਾਰ ਇਹ ਤਾਹੀ ਬੋਲਿਆ ਹੋਇਆ ਇਹਨਾਂ ਨੇ ਸੱਚਖੰਡ ਮਤਲਬ ਨਿਰੰਕਾਰ ਸੱਚਖੰਡ ਵਿੱਚ ਈ ਰਹਿੰਦਾ।
ਹਾਂਜੀ,
ਉੱਥੇ ਤੇ ਪਰਤਕ ਗੁਰੂ ਗੋਬਿੰਦ ਸਿੰਘ ਜੀ ਚੌਵੀ ਘੰਟੇ ਤੇ ਵਿੱਚ ਉਹ ਕਹਿੰਦੇ ਕੁਛ ਟਾਈਮ ਤੱਕ ਉੱਥੇ ਹੀ ਰਹਿੰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਉੱਥੇ ਈ ਸਥਾਨ ਰਹਿੰਦੇ ਨੇ ਮਤਲਬ ਸੇਵਾ ਸੇਵਾ ਹਾਂਜੀ ਹੁਣ ਜਿਹੜੇ ਬਾਬਾ ਜੀ ਸੇਵਾ ਕਰਦੇ ਪਏ ਨੇ ਉੱਧਰ ਉਹ ਵੀ ਕਹਿੰਦੇ ਕਿ ਉਹਨਾਂ ਦੇ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਹੈਗਾ ਤਾਹੀ ਉਸ ਸੇਵਾ ਕਰਦੇ ਪਏ ਨੇ ਇੰਨਾ ਸੇਵਾ ਇੰਨੀ ਔਖੀ ਹੈਗੀ ਐ ਕੋਈ ਨੀ ਕਰ ਸਕਦਾ। ਸਾਡੇ ਵਰਗਾ ਆਮ ਇਨਸਾਨ ਨੀ ਸੇਵਾ ਕਰ ਸਕਦਾ।
ਓਧਰ ਕਰਾ ਕਰਾ ਮਾਤਾ ਵੀ ਹੁੰਦੀਆ ਨੇ ਜੀ।
ਹਾਂਜੀ ਬਿਲਕੁਲ ਕਰਾਮਾਤਾ ਕਾਫ਼ੀ ਹੁੰਦਿਆ ਨੇ ਉੱਧਰ
ਹੂੰ,
ਦੀਵਾਲੀ ਤੇ ਜਾਓ ਫੇਰ ਉੱਥੇ ਸਾਥੀ ਦੱਸਦੇ ਨੇ ਦੀਵਾਲੀ ਦੀ। ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦਸਦੇ ਨੇ ਇਹ ਮੇਰੇ ਚਲਾਨਾ ਕੀਤਾ ਸੀਗਾ ਉਹਨਾਂ ਨੇ ਫਿਰ ਪ੍ਰਸ਼ਾਦ ਵੰਡਿਆ ਸੀਗਾ ਉਹ ਪਤਾ ਉਹ ਦਿੰਦੇ ਨੇ ਨਾ ਸ਼ ਕਰਵਾ ਦੇ, ਹਾਂਜੀ ਫੇਰ ਉਹ ਪ੍ਰਸ਼ਾਦ ਮਿਲਦਾ ਸਾਖੀ ਈ ਸੁਣਾਦੇ ਨੇ। ਬੜਾ ਈ ਆਨੰਦ ਮਿਲਦਾ ਹੈਗਾ, ਸੇਵਾ ਕਰੋ ਪਤਾ ਈ ਨੀ ਲੱਗਦਾ ਦਿਨ ਕਦੇ ਰਾਤ ਕਦ
ਹੂੰ,
ਹਾਂਜੀ ਦੋ ਦਿਨ ਜਾਣ ਤੇ ਲੱਗਦੇ ਨੇ ਦੋ ਦਿਨ ਆਣ ਤੇ ਲੱਗ ਜਾਂਦੇ ਨੇ ਚਾਰ ਪੰਜ ਦਿਨ ਲੋਕ ਪਤਾ ਈ ਨੀ ਲਗਦਾ ਕਦੋ
ਹਾਂਜੀ ਹਾਂਜੀ ਸਹੀ ਗੱਲ ਐ।
ਹਾਂਜੀ, ਟੈਮ ਤੇ ਬੜਾ ਈ ਜਲਦੀ ਫਾਸਟ ਫਾਸਟ ਨਿਕਲਦੇ ਇੰਨੇ ਵਧੀਆ ਸਥਾਨ ਤੇ ਮਨ ਕਰਦਾ ਬਾਬਾ ਜੀ ਉਥੀ ਸਾਨੂੰ ਆਪਣੇ ਕੋਲ ਈ ਬਣਾ ਦੋ ਬਸ ਉੱਥੇ ਰਹਿਲੀਏ ਕਿ ਵਗੈਰਾ ਕੰਮ ਕਰਦੇ ਹੋਏ ਨਾ, ਉੱਥੇ ਰਹਿ ਕੇ ਦਰਸ਼ਨ ਮੇਲੇ ਆ ਜਾਓ ਦਰਸ਼ਨ ਮੇਲੇ ਕਰੋ ਘਰ ਆ ਜਾਓ ਹਾਂਜੀ। ਉੱਥੇ ਤਾਂ ਬੜੇ ਈ ਕਹਿੰਦੇ ਰਾਜ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਜਾਣ ਵਾਲੇ ਸੀਗੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜਿਹਨੂੰ ਕਿਆ ਸੀਗਾ। ਵੀ ਤੁਸੀਂ ਹੁਣ ਇਹ ਮੇਰੇ ਤੋਂ ਬਾਅਦ ਇਹਨਾਂ ਨੂੰ ਹੀ ਮੰਨਣਾ ਹੈਗਾ ਜੋ ਵੀ ਮੇਰੇ ਤੋਂ ਬਾਅਦ ਦਸ ਨੋ ਗੁਰੂ ਉਸ ਤੋਂ ਬਾਅਦ ਦਸਵੇਂ ਗੁਰੂ ਮੈਂ ਹੈਗਾ। ਪਿਆਰੇ ਗੁਰੂ ਗੁਰੂ ਗ ਗੁਰ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ ਤੁਹਾਡੇ। ਕਿਸੇ ਪੰਡਿਤ ਨੂੰ ਕਿਸੇ ਬੰਦੇ ਨੂੰ ਕੋਈ ਆ ਕੇ ਕਹੇ। ਮੈਂ ਤੁਹਾਡਾ ਗਿਆਰਵਾ ਗੁਰੂ ਹੈਗਾ ਨਈ ਮੰਨਨਾ, ਮਤਲਬ। ਤੇ ਨਹੀਂ ਸਾਡੇ ਬਾਬਾ ਜੀ ਸਾਨੂੰ ਇੰਨਾ ਉੱਚਾ ਦੱਸ ਦੱਸਿਆ ਹੈਗਾ। ਸਾਰੇ ਵਹਿਮਾਂ ਭਰਮਾਂ ਤੋਂ ਉਠਾ ਕੇ ਸਾਨੂੰ ਰੱਬ ਦੇ ਨਾਲ ਜੋੜਿਆ।
ਹਾਂਜੀ - ਹਾਂਜੀ
ਹਾਂਜੀ ਜਿੰਨਾ ਇਤਿਹਾਸ ਸੁਣਾਓ ਇਨਾਂ। ਡੂੰਘਾ ਹੈਗਾ ਪੁੱਛੋ ਹੀ ਨਾ ਕਹਿੰਦੇ ਕਣ - ਕਣ ਮੈਂ ਹਰਜੂ ਬਸੇ। ਕਹਿੰਦੇ ਨੇ ਨਾ ਕੱਟਾ - ਕੱਟੇਆਂ ਵਿੱਚ ਵਸਿਆ ਹੋਇਆ। ਹਨਾ ਕਹਿੰਦੇ ਅਕਾਲ। ਪੰਕਤੀ ਨੀ ਹੈਗੀ ਪਾਤਾਲਾ ਪਾਤਾਲ ਜਪੁਜੀ ਸਾਹਿਬ ਵਿਚ ਆਂਦੀ ਹੈ ਨਾ ਅਗਾਸਾ ਅਗਾਸ ਦਾ ਮਤਲਬ। ਮਤਲਬ ਇਹੀ ਹੈਗਾ ਪਤਾਲ ਜਿਹੜੇ ਉੱਪਰ ਨੇ ਪਤਾਲ ਅਗਾਸ ਤੇ ਅਗਾਸ। ਧਰਤੀ ਤੇ ਨੀਚੇ ਧਰਤੀ ਹੈਗੀ ਹੈ ਆਸਮਾਨ ਦੇ ਉੱਪਰ ਵੀ ਆਸਮਾਨ ਹੈਗਾ। ਜਿਹੜੇ ਦੇਖੋ ਜੀਅ ਰਹਿੰਦੇ ਨੇ ਪੱਥਰਾਂ ਦੇ ਵਿੱਚ ਉਹਨੂੰ ਰੋਟੀ ਕਿਵੇਂ ਦਿੰਦੇ ਕੌਣ ਦਿੰਦਾ? ਹੈਗਾ ਸਾਡੇ ਵਰਗੇ ਤੇ ਬੰਦਾ ਸਾਡੇ ਪੇਰੈਂਸ ਹੈਗੇ ਨੇ ਮਾਤਾ ਪਿਤਾ ਸਾਨੂੰ ਬਣਾ ਕੇ ਦਿੰਦੇ ਨੇ ਰੋਟੀ। ਕਿ ਤੁਸੀਂ ਕੀ ਖਾਣਾ ਉਹਨਾਂ ਨੂੰ ਕੌਣ ਦਿੰਦਾ ਹੈਗਾ ਜਿਹੜੇ ਮਤਲਬ ਪੱਥਰਾਆਂ ਦੇ ਵਿੱਚ ਘੁੱਸੇ ਪਏ ਨੇ। ਪਹਾੜਾਂ ਦੇ ਵਿੱਚ ਨੇ ਜੀਵ, ਜੰਤੂ, ਮੱਛਲੀਆਂ ਨੇ। ਕੀੜੇ, ਮਕੌੜੇ, ਛਿਪੜੀਆਂ ਕਿੰਨੇ- ਕਿੰਨੇ ਨੇ ਨਾ ਕਹਿੰਦੇ ਚੁਰਾਸੀ ਲੱਖ ਜੂਨਾ ਹੈਗੀ ਸਾਰੀਆਂ ਇਹਨੂੰ ਭੁਗਤਣ ਤੋਂ। ਕਹਿੰਦੇ ਰੱਬ ਸਾਨੂੰ ਇਹ ਦਿੰਦਾ ਹੈ। ਸਰੀਰ ਸਾਨੂੰ ਮਨੁੱਖ। ਜੇਨਾ ਮਿਲਦਾ ਤਾਂ ਸਾਨੂੰ ਤਾਂ ਵੀ ਕਿਦਰ ਨੀ ਹੈਗੀ। ਰੱਬ ਦਾ ਨਾਮ ਸਾਨੂੰ ਭੁੱਲ ਹੀ ਪਿਆ ਰੱਬ ਦਾ ਨਾਮ ਸਾਨੂੰ ਯਾਦ ਹੀ ਨੀ ਹੈਗਾ।
ਹੁੰ
ਕਹਿੰਦੇ ਨੇ ਕਿ ਰੱਬ ਦਾ ਨਾਮ ਕਹਿੰਦੇ ਅੰਮ੍ਰਿਤ ਵੇਲੇ ਲੈਣਾ ਬੜਾ ਹੀ ਮਹੱਤਵ ਹੈਗਾ ਅੰਮ੍ਰਿਤ ਵੇਲੇ ਦਾ। ਅੰਮ੍ਰਿਤ ਵੇਲੇ ਕਹਿੰਦੇ ਸਾਡੇ ਬਾਬਾ ਜੀ ਸਾਡੇ ਕੋਲ ਹੁੰਦੇ ਨੇ। ਗੁਰੂ ਨਾਨਕ ਦੇਵ ਜੀ ਜੋ ਜਿਸਨੂੰ ਤੁਸੀਂ ਮੰਨਦੇ ਹੈਗੇ ਹੋ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ। ਗੁਰੂ ਅਰਜਨ ਦੇਵ ਜੀ ਨੂੰ ਮੰਨਦੇ ਹੋ ਅੰਗਦ ਦੇ ਜਿੰਨੇ ਵੀ ਗੁਰੂ। ਤੁਹਾਡੇ ਨਾਲ ਬੈਠੇ ਹੋਣਗੇ।
ਸਭ ਇਹ ਹੀ ਲੋਕੀ।
ਹਾਂਜੀ ਸਾਰੇ ਇੱਕ ਹੀ ਨੇ ਦੇਖੋ ਸਾਰੇ ਮਹਾਂਪੁਰਸ਼। ਮਹਾਪੁਰਸ਼ਾਂ ਨੇ ਸੇਵਾ ਕੀਤੀ ਹੈਗੀ ਹੈ ਨਾਮ ਜਪ। ਕੇ ਰੱਬ ਨੂੰ ਆਪਣਾ ਮਤਲਬ ਆਪਣਾ ਬਣਾ ਲਿਆ ਬਸ ਰੱਬ ਨੂੰ ਨਾਮ ਜਪ - ਜਪ।
ਹਾਂਜੀ - ਹਾਂਜੀ।
ਹਾਂਜੀ। ਨਾਨਕਸਰ ਦੇੇਖੋ ਸੰਤਾ ਮਹਾਪੁਰਸ਼ਾ ਦੀ ਪੂਰੀ ਅਸਟਪਦੀ ਬਣਾਈ ਗੁਰੂ ਅਰਜਨ ਦੇਵ ਜੀ ਨੇ।
ਹੁੰ
ਸੰਤਾਂ ਦੀ ਵੀ ਕਿੰਨੀ ਵਡਿਆਈ ਕੀਤੀ ਹੈ ਗੁਰੂ ਨਾਨਕ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਨੇ।
ਹਾਂਜੀ।
ਸੰਤਾਂ ਦਾ ਹੋਣਾ ਵੀ ਬੜਾ ਜਰੂਰੀ ਹੈਗਾ ਇਹ ਨ ਕਿ ਹਾਂ ਨਾਮ ਜਪਦੇ ਰਹੋ ਨਾਮ ਜਪਦੇ। ਉਹ ਸਾਨੂੰ ਗਾਈਡ ਕਰਨ ਵਾਲਾ ਵੀ ਹੋਏਗਾ ਨਾ ਸਾਨੂੰ ਦੱਸੇਗਾ ਰਸਤਾ ਤੁਸੀਂ ਐਵੇਂ ਜਾਣਾ ਕੋਈ। ਤੁਸੀਂ ਹੁਣ ਇੱਕ ਨਵੇਂ ਹਨਾ ਸਾਨੂੰ ਰਸਤਾ ਦਿਖਾਂਦੇ ਤੇ ਉਹ ਸੰਤਮਹਾ ਮਹਾਂਪੁਰਸ਼ ਦਿਖਾਦੇ ਸਾਨੂੰ ਅੱਗੇ ਦਾ ਰਸਤਾ ਕਿ ਆਪਾਂ ਰੱਬ ਵੱਲ ਜਾਣਾ ਹੈ। ਸਾਨੂੰ ਇਹ ਕਰਨਾ ਪਏਗਾ, ਸਾਨੂੰ ਇਹ ਕਰਨਾ ਪੈਣਾ ਹੁਣ ਇਹ ਨਾਮ ਜਪਣਾ ਵੇ। ਸੰਤਾ ਦਾ ਵੀ ਮਹੱਤਵ ਬੜਾ ਜ਼ਰੂਰੀ ਹੈਗਾ। ਬਾਬਾ ਨੰਦ ਸਿੰਘ ਜੀ ਨੇ ਦੇਖੋ ਕਿੰਨੀ ਸੇਵਾ ਕੀਤੀ ਹੈਗੀ ਹੈ। ਬਾਬਾ ਈਸ਼ਰ ਸਿੰਘ ਜੀ। ਸਿੰਘ ਜੀ ਕਿੰਨੀ ਸੇਵਾ ਕੀਤੀ ਹੈਗੀ ਹੈ। ਉਹਨਾਂ ਦੇ ਬਿਨਾਂ, ਉਹਨਾਂ ਦੇ ਬਿਨਾਂ। ਬੋਲੇ ਉਹਨਾਂ ਦੇ ਚਰਨਾਂ ਚ ਹਾਜ਼ਰ ਹੁੰਦੇ ਸੀਗੇ ਬਾਬਾ ਈਸ਼ਰ ਸਿੰਘ ਜੀ। ਹਾਂਜੀ ਹਾਂ ਮਤਲਬ ਕੁਛ ਕਹਿ ਨਹੀਂ ਸਕਦੇ। ਮਹਾਂਪੁਰਸ਼ਾਂ ਦੀ ਵੀ ਵਡਿਆਈ ਜਿੰਨੀ ਬੋਲੋ ਉਨੀ ਘੱਟ ਹੈਗੀ ਹੈ। ਬਾਬਾ ਦੀਪ ਸਿੰਘ ਜੀ ਵੇਖ ਲਓ। ਸ਼ੀ-ਸ਼ੀ ਓ ਕਹਿੰਦੇ ਨੇ ਨਾ ਸ਼ੀਸ਼, ਹੱਥ ਤੇ ਹਾਂਜੀ-ਹਾਂਜੀ
ਬਾਬਾ ਨੰਦ ਸਿੰਘ ਜੀ ਡਇਆ, ਬਾਬਾ ਇਸਰ ਸਿੰਘ ਜੀ ਸੇਵਾ ਕਰਦੇ ਸੀ ਉਨ੍ਹਾਂ ਦੀ, ਤੇ ਤੋਂ ਓਨਾਂ ਨੇ ਕਿਹਾ ਹੀ ਬਈ, ਤੁਹਾਡਾ ਬੜ੍ਹਾ ਨਾਮ ਚੱਲੇਗਾ ਕੀਰਤਨ ਦਰਬਾਰ ਵਿਚ।
ਹਾਂਜੀ, ਹਾਂਜੀ।
ਤੇ ਬਾਬਾ ਜੀ ਨੇ ਕਿਹਾ ਹੀ, ਬਾਬਾ ਈਸਰ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਨੂੰ,
ਹਾਂਜੀ।
ਬਈ, ਮੈਂ ਨਾ ਵਾਜਾ ਸਿਖਨਾ ਜੇ, ਬਾਬਾ ਜੀ ਨੂੰ ਕਹਿ ਰਹੇ ਸੀ, ਬਾਬਾ ਈਸਰ ਸਿੰਘ ਜੀ। ਕਹਿੰਦੇ ਮੈਂ ਵਾਜਾ ਸਿੱਖਣਾ, ਬਾਬਾ ਨੰਦ ਸਿੰਘ ਜੀ ਕਹਿੰਦੇ। ਬਈ ਤੂੰ ਕੀ ਲੈਣਾ ਬਈ ਵਾਜੇ ਤੋਂ।
ਹੂੰ, ਹੂੰ
ਤੂੰ ਮੇਰੀ ਸੇਵਾ ਈ ਕਰਦਾ ਚੱਲ, ਬਈ ਤੂੰ ਆਪੇ ਹੀ ਤਰ ਜਾਏਗਾ ਬਈ। ਮੇਰੇ ਤੋਂ ਜ਼ਿਆਦਾ ਤੁਹਾਡਾ ਹੀ ਨਾਮ ਹੋਏਗਾ, ਓਹਨਾਂ ਨੇ ਸਭ ਫਿਰ ਉਹਨਾਂ ਦਾ ਜ਼ਿਆਦਾ ਹੀ ਨਾਮ ਆਂਦਾ ਫਿਰ, ਬਾਬਾ ਈਸ਼ਰ ਸਿੰਘ ਜੀ ਦਾ। ਓਨਾਂ ਦੇ ਬਾਬਾ ਨੰਦ ਸਿੰਘ ਜੀ ਦੇ ਬਚਨ ਹੈਗੇ ਨੇ
ਅੱਛਾ।
ਹਾਂਜੀ।
ਹੈਲੋ।
ਹਾਂਜੀ।
ਹਾਂਜੀ, ਹਾਂਜੀ ਦੁਬਾਰਾ ਬੋਲੋ ਕੀ ਕਹਿ ਰਹੇ ਸੀ?
ਮੈਂ ਕਿਹਾ ਬਾਬਾ ਨੰਦ ਸਿੰਘ ਦੀ ਦੇ ਬਚਨ ਹੈਗੇ ਜੇ, ਓਨਾਂ ਨੇ ਕਿਹਾ ਹੀ, ਓਨਾਂ ਨੂੰ ਬਾਬਾ ਈਸਰ ਸਿੰਘ ਜੀ ਨੂੰ।
ਅੱਛਾ।
ਬਈ ਤੁਹਾਡਾ ਬੜਾ ਨਾਮ ਚੱਲੇਗਾ, ਕੀਰਤਨ ਕੀਰਤਨ ਦਰਬਾਰ ਤੁਹਾਡੇ ਨਾਮ ਹੀ ਚੱਲਣਗੇ, ਤੁਹਾਡਾ ਪਹਿਲੇ ਨਾਮ ਲੈਂਗੇ,
ਬਿਲਕੁਲ, ਹਾਂ ਕਹਿੰਦੇ ਨਾ ਓਨਾਂ ਨੇ ਖੁਦ ਓਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ, ਬਾਬਾ ਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਸੀਗਾ ਬਾਬਾ ਨੰਦ ਸਿੰਘ ਸਿੰਘ ਜੀ ਨੇ, ਬਈ ਕਹਿੰਦੇ ਇਹ- ਇਹ, ਅੰਗ ਅੰਕ ਨਈ ਹੈਗੇ ਅੰਗ ਨੇ ਅੰਗ।
ਹਾਂਜੀ, ਆ ਬਾਬਾ ਹਰਨਾਮ ਹਰਨਾਮ ਸਿੰਘ ਜੀ ਹੈਗੇ ਸੀ, ਓਨਾਂ ਨੇ ਬੜੀ ਤਪੱਸਿਆ ਕੀਤੀ ਹੈ, ਓ ਆਪਣਾ ਪਿਆਰ ਕਰਦੇ ਬੜਾ, ਗੁਰੂ ਗ੍ਰੰਥ ਸਾਹਿਬ ਜੀ ਨੂੰ। ਓਹਨੇ ਚੋਵੀ ਦਿਨ ਓਹਨਾਂ ਨੂੰ ਬਰਾਬਰ ਵੀ ਕੀਤਾ ਸੀ। ਓਨਾਂ ਨੂੰ, ਨਾਨਕ- ਨਾਨਕ ਸਾਰ ਨਾਨਕ ਸਰ ਘੁੰਮਾਂਦੇ ਸੀ ਓਨਾਂ ਨੂੰ।
ਹਾਂਜੀ।
ਬਾਬਾ ਜੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਚਕ ਕੇ,
ਹਾਂਜੀ, ਹਾਂਜੀ ਕਹਿੰਦੇ ਨਾ ਮੰਨਣ ਦੀ ਹੁੰਦੀ ਐ, ਮੰਨਣ ਦੀ ਭਾਵਨਾ।
ਹਾਂਜੀ, ਉਹਨਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ, ਉਹਨਾਂ ਨੂੰ ਰੱਬ ਦੀਦਾ ਸੀ।
ਬਿਲਕੁਲ, ਬਿਲਕੁਲ, ਇੱਥੇ ਜੀ ਰਐਲਟੀ ਹੈਗੀ, ਕਹਿੰਦੇ ਆਪਾਂ ਹੁਣ, ਅਗਰ ਮੰਨਾਂਗੇ ਕਿ ਰੱਬ ਹੈਗਾ ਹੈ ਤੇ ਰੱਬ ਹੈਗਾ ਹੈਨਾ। ਅਗਰ ਆਪਾਂ ਮੰਨਾਗੇ ਰੱਬ ਨਹੀਂ ਐ ਤੇ ਨਹੀਂ ਹੈਗਾ। ਸਾਨੂੰ ਦਿਖੇਗਾ ਈ ਨੀ, ਆਹ ਮਨ ਦੇ ਅੰਦਰ ਸਾਡੇ ਰੱਬ ਹੈਗਾ। ਏ ਸਾਨੂੰ ਜਿਹੜਾ ਪਾਲਦਾ ਵੇ ਸਾਨੂੰ ਖਾਣ - ਪੀਣ ਦੇਦਾਂ ਸਾਨੂੰ, ਸਾਨੂੰ ਮਤਲੱਬ, ਬਿਮਾਰੀ ਤੋਂ ਦੂਰ ਰੱਖਦਾ ਹੈਗਾ ਵੈ, ਨਾਮ ਜਪ ਪਾਦਾਂ ਵੇ, ਸਾਨੂੰ ਘੁੰਮਾਉਂਦਾ ਫਿਰਾਂਦਾ। ਆਪਾਂ ਠੀਕ ਹੈਗੇ ਆ ਨਾ ਏਹ ਸਾਡਾ ਸਰੀਰ ਠੀਕ ਐ ਮਤਲੱਬ ਰਬ ਸਾਡੇ ਨਾਲ ਹੈਗਾ।
ਹੰਜੀ।
ਹਾਂਜੀ ਹਾਂਜੀ। ਹੋਰ ਸੁਨਾਓ ਤਾਡੇ ਨਾਲ ਕਰ ਕਰਕੇ ਬੜਾ ਵਧੀਆ ਲੱਗਿਆ ਸਾਨੂੰ।
ਹਾਂਜੀ ਹਾਂਜੀ ਠੀਕ।
ਚਲੋ ਆਪ ਜੀ ਕਰੋ ਫਿਰ ਆਰਾਮ ਹੁਣ। ਮਿਲਦੇ ਆ ਕੱਲ ਕੱਲ ਕਰਦੇ ਆ ਗੱਲ ਸਸ਼ੀ ਅਕਾਲ ਜੀ।